ਸਸ਼੍ਰੀ ਕਾਲ ਜੀ।
ਹੋਰ ਕੀ ਹਾਲ ਚਾਲ ਨੇ?
ਵਧੀਆ ਜੀ ਵਧੀਆ, ਤੁਸੀਂ ਦੱਸੋ?
ਮੈਂ ਵੀ ਵਧੀਆ ਹੋਰ ਘਰ ਪਰਿਵਾਰ
ਹਾਂਜੀ ਹਾਂਜੀ ਘਰ ਪਰਿਵਾਰ ਸਭ ਵਧੀਆ ਜੀ ਵਧੀਆ
ਹੋਰ ਕੀ ਕਰਦੇ ਪਏ ਓ
ਕੁਛ ਨਹੀਂ ਬਸ ਬੱਚਿਆਂ ਤੋਂ ਪਰੇਸ਼ਾਨ ਹੋਏ ਦੇ ਆਂ
ਕਿਉਂ ਹੁਣ ਤੁਸੀਂ ਬੱਚਿਆਂ ਤੋਂ ਕਿਓਂ ਪਰੇਸ਼ਾਨ ਹੋ ਪਏ ਹੋ
ਐ ਬਾਹਰ ਦਾ ਖਾਣਾ
ਕਿਉਂ ਕੀ ਹੋ ਗਿਆ ਬਾਹਰ ਦਾ ਖਾਣਾ
ਬਸ ਇਹੀ ਮੋਮੋਸ ਹੋ ਗਏ ਮੈਦਾ ਈ ਮੈਦਾ ਖਾਣਾ ਬਸ
ਅੱਛਾ ਮੇਰੇ ਬੱਚੇ ਤੇ ਆਪ ਦਾਲ ਰੋਟੀ ਨਹੀਂ ਖਾਂਦੇ ਸਨ
ਅੱਛਾ
ਬਾਹਰ ਦਾ ਖਾਣਾ ਐ ਬਾਹਰ ਦਾ ਖਾਣਾ ਐ ਮੈਂ ਕੀ ਕੀਤਾ ਮੈਂ ਕਿਹਾ ਤੁਸੀਂ ਬਾਹਰ ਦਾ ਖਾਣਾ ਨਾ ਹਾਂ ਤੇ ਮੈਂ ਘਰ ਹੀ ਚ ਬਾਹਰ ਦਾ ਖਾਣਾ ਬਣਾ
ਹਾਂਜੀ ਤੁਸੀਂ ਵੀ ਘਰ ਈ ਬਣਾਉਂਦੇ ਓ
ਹੋਰ ਮੈਂ ਘਰ ਬਣਾਉਂਦੀ ਆਂ
ਹਾਂ
ਮੈਂ ਤੇ ਕੀ ਨਾਮ ਐ ਤੁਹਾਡਾ ਯੂਟਿਊਬ ਖੋਲਿਆ ਮੈਂ ਫਿਰ ਵੇਖਿਆ ਰੈਸਿਪੀ ਪੀਜ਼ੇ ਦੀ
ਹਾਂਜੀ
ਮੈਂ ਤੇ ਘਰ ਮੈਂ ਮੈਦਾ ਤੇ ਲਿਆਈ ਨੀ ਮੈਂ ਆਟੇ ਦਾ ਪੀਜ਼ਾ ਬਣਾ ਕੇ ਖਵਾਇਆ ਬੱਚੇ ਕਹਿਣ ਬਾਹਰ ਹਾਂ ਕਹਿੰਦੇ ਬਾਹਰ ਨਾਲੋਂ ਤੇ ਘਰ ਦਾ ਸਵਾਦ ਹੈਗਾ ਜੇ
ਅੱਛਾ
ਹੋਰ ਕੀ ਕਹਿੰਦੀ ਸੈਂਡਵਿਚ ਖਵਾਉਣਾ ਬੁਰਗਰ ਖਾਣਾ ਮੈਂ ਕਿਹਾ ਰੁਕੋ ਮੈਂ ਤੁਹਾਨੂੰ ਖਵਾਉਂਦੀ ਆਂ ਮੈਂ ਤੇ ਕੀ ਕੀਤਾ ਬਨ ਮੰਗਵਾਏ ਬਜ਼ਾਰੋਂ ਪੰਜਾਹ ਰੁਪਏ ਦਾ ਪੈਕੇਟ ਆਉਂਦਾ ਜੇ ਬੰਦ ਦਾ ਓ ਮੰਗਵਾਇਆ ਕੇ ਮੈਂ ਕੀ ਨਾ ਉਹਨੂੰ ਮਲਾਈ ਪਾਈ ਮਲਾਈ ਪਾ ਕੇ ਮਲਾਈ ਪਾ ਕੇ ਤੇ
ਹਾਂਜੀ
ਮਲਾਹੀ ਪਾ ਕੇ ਮੈਂ ਉਹਦੇ ਚ ਖੀਰਾ ਪਾ ਤਾ ਖੀਰਾ ਪਿਆਜ ਸ਼ਿਮਲਾ ਮਰਚ ਹਰੀ ਮਿਰਚ ਪਾਈ ਚੰਗੇ ਤਰੀਕੇ ਨਾਲ ਉਹਨੂੰ ਫ਼ੇਟਤਾ ਉਹ ਮਉਹਨੀਸ ਵਕਨ ਬਣ ਗਿਆ ਤੇ ਮੈਂ ਕੀ ਕੀਤਾ ਉਹਦੇ ਵਿੱਚ ਪਾ ਕੇ ਨਾ ਭਰ ਕੇ ਤੇ ਬੰਦ ਕਰਕੇ ਤੇ ਮੈਂ ਤਵੇ ਤੇ ਫਰਾਈ ਕਰਤਾ ਮੱਖਣ ਵਿੱਚ ਬੱਚੇ ਕਹਿਣ ਐ ਬਰਗਰ ਹੋਏ ਹੋਏ ਕਹਿੰਦੇ ਮਮੀ ਬੜੀ ਸਆਦ ਏ ਮੈਂ ਕਿਹਾ ਬੇਟਾ ਮਿਓਨੀਜ਼ ਨਹੀਂ ਹੈਗੀ ਮਲਾਈ ਹੈਗੀ ਏਹ ਤਾਂ ਮਲਾਈ ਖਾਂਦੇ ਤੱਕ ਨਹੀਂ ਨੇ ਮੈਂ ਜਿਵੇਂ ਮਲਾਈ ਖਵਾ ਦਿੰਦੀ ਹਾਂ
ਅੱਛਾ ਜੀ ਨਾਂ ਮੇਰੇ ਬੱਚੇ ਤੇ ਬਾਹਰ ਦਾ ਈ ਖਾਂਦੇ ਨੇ ਮੈਨੂੰ ਵੈਸੇ ਵੀ ਨਾ ਮਤਲਬ ਐਨਾ ਐ ਕੁਛ ਮੈਂ ਰੋਟੀ ਪਾਣੀ ਬਣਾ ਲੈਂਦੀ ਹਾਂ ਇਹ ਨਹੀਂ ਆਉਂਦੇ ਮੈਨੂੰ ਬਣਾਉਣੇ ਕਰਨ
ਤਾਂਈਓ ਤੁਹਾਡੇ ਬੱਚੇ ਬਾਹਰ ਦਾ ਖਾਂਦੇ ਨੇ ਤੁਸੀ ਯਾਦ ਨੀ ਆਂਦਾ ਨਾ ਯੂਟਿਊਬ ਖੋਲ ਲੋ ਇੰਸਟਾਗ੍ਰਾਮ ਖੋਲ ਲੋ। ਵਨ ਸੁਵੰਨੀਆਂ ਵਰਾਇਟੀਆਂ
ਰੋਟੀਆਂ ਤੋਂ ਈ ਫੁਰਸਤ ਮਿਲ ਜਾਏ ਤੇ ਬੰਦਾ ਬਣਾਵੇ।
ਫੇਰ ਰੋਟੀ ਖਾਓ ਅੱਜ ਰੋਟੀ ਅਜ ਬਣਾ ਮੈਂ ਬਣਾ ਕੇ ਖੁਆਂਦੀ ਬਣਾਵੋ ਤੇ ਖੁਵਾਵੋ।
ਹਾਂਜੀ। ਸਿੱਖਣਾ ਈ ਪੈਣਾ ਲੱਗਦਾ ਐ।
ਸਿੱਖਨਾ ਕੀ ਯੂਟਿਊਬ ਤੋਂ? ਯਾਰ ਤੁਸੀ ਕੀ ਕਰੀ ਜਾਂਦੇ ਓ? ਯੂਟਿਊਬ ਖੋਲੋ ਤੇ ਲਿਖੋ, ਮੇਡ ਪੀਜ਼ਾ ਵਿਦ ਆਟਾ। ਤੇ ਆ ਜਾਨਾ ਜੇ।
ਚਾ।
ਤੇ ਓ ਬਨਾਓ।
ਤੇ ਤੁਸੀ ਮਤਲਬ ਓਦਾ ਬੇਸ ਪੀਜੇ ਦਾ ਬੇਸ ਵੀ ਘਰ ਬਣਾਂਦੇ ਓ।
ਹੋਰ ਕੀ ਮੈਂ ਤੇ ਵੇਲ ਲੈਂਦੀ ਆਂ। ਤੁਸੀ ਪੀਜ਼ੇ ਦਾ ਬੇਸ ਨੀ ਬਨਾਨਾ ਨਾ ਜੇੜੇ ਬ੍ਰੈਡ ਆਟਾ ਬ੍ਰੈਡ ਲੈ ਕੇ ਨਾ ਓਨੂੰ ਵਿਛਾ ਲਓ। ਓਨੂੰ ਗਿੱਲਾ ਕਰ ਲੋ ਹਲਕਾ ਹਲਕਾ ਤੇ ਓਨੂੰ ਨਾ ਵਿਛਾਾਲੋ ਰੋਟੀ ਵਾਕਣ। ਤੇ ਔਰ ਓਰੇਤੇ ਸਬਜ਼ੀਆਂ ਪਾ ਕੇ ਔਵਨ ਇਚ ਬਨਾ ਦੋ। ਚਟਨੀਆਂ ਆਂਦੀਆਂ ਏਂ ਬਜਾਰੋਂ। ਜਾਦਾ ਹੈਗਾ ਏ ਘਰ ਦੀ ਟਮੈਟੋ ਸੋਸ ਬਨਾ ਲੋ ਨਾਲ ਤੇ ਖਾ ਲੋ।
ਹਾਂਜੀ ਹਾਂਜੀ।
ਐਨਾ ਕੁਛ ਹੈਗਾ ਐ। ਤੁਹਾਨੂੰ ਪਤਾ ਐ, ਤੁਸੀ ਕਰੋਨੇ ਚ ਕੁਛ ਨੀ ਬਨਾਏਆ? ਅਸੀ ਤੇ ਕਰੋਨੇ ਚ ਦੇ ਸੂਜੀ ਕੀ ਮੈਦ ਓ ਬਨਾਏ ਮੋਮੋਸ ਬਨਾ।
ਨਾ ਕ ਕਰੋਨੇ ਚ ਗੋਲ ਗੱਪੇ ਵਗੈਰਾ ਹੈਗੇ ਨੇ ਐ ਸਭ ਚੀਜਾਂ ਬਨਾਂਦੇ ਕਰਦੇ ਰਏ ਆਂ।
ਨਈ ਨਈ ਮੈਂ ਤੇ ਸੂਜੀ ਦੇ ਓ ਬਣਾਏ ਜੇ ਤਾਡਾ ਸੂਜੀ ਮੁਨ ਕੇ ਮੋਮੋਜ਼ ਬਣਾਏ ਜੇ। ਤਾਨੂੰ ਪਤਾ ਈ ਪੱਤਾ ਗੋਭੀ ਬਜਾਰ ਦੀ ਕਿੰਨੀ ਹਾਨੀਕਾਰਕ ਹੈਗੀ ਏ। ਬਜਾਰ ਵਾਲੇ ਤੇ ਪੱਤਾ ਗੋਭੀ ਵੀ ਨੀ ਵੇਖਦੇ ਐਵੇਂ ਈ ਕੱਟ ਕੇ ਪਾ ਦੇਂਦੇ ਨੇ।
ਹਾਂਜੀ।
ਤੁਸੀ ਖਾਂਦੇ ਈ ਹੋਵੋਗੇ। ਤਾਨੂੰ ਪਤਾ ਈ ਏ ਪੱਤਾ ਗੋਭੀ ਐਂਜ ਆ
ਨਾ ਨਾ ਪੱਤਾ ਗੋਭੀ ਤੇ ਮੈਂ ਘਰ ਵਾੜਦੀ ਨੀ ਆ ਕਦੀ।
ਹੂੰ। ਤਾਨੂੰ ਪਤਾ ਸਭ ਤੋਂ ਕੀੜਾ ਔਰੇ ਚ ਹੁੰਦਾ ਐ। ਤੇ ਔਨਾਂ ਨੇ ਤੇ ਬਨਾਨਾ ਹੁੰਦਾ ਵੇ। ਓ ਤੇ ਵੇਖਦੇ ਤੱਕ ਨੀ ਨੇ ਅਪਣਾ ਫਟਾਫਟ ਕਟੇਆ ਤੇ ਚਲੋ ਜੀ ਹੋ ਗਯਾ ਕੰਮ।
ਹਾਂਜੀ ਹਾਂਜੀ, ਤਾਂ ਕਰਕੇ ਤੇ ਬੱਚੇਆਂ ਨੂੰ ਬੋਲਦੇ ਆਂ, ਬਜਾਰ ਦਾ ਨਾ ਖਾਏਆ ਕਰੋ।
ਤੁਹਾਨੂੰ ਪਤਾ ਐ ਮੋਮੋਸ ਤਾਡੇ ਬੱਚੇ ਬਜਾਰ ਦੇ ਖਾਂਦੇ ਨੇ ਮੋਮੋਸ, ਓਦੇ ਚ ਬਲੀਚਿੰਗ ਪੋਡਰ ਪਾਂਦੇ ਨੇ। ਅਰਾਰੋਟ ਪਾਂਦੇ ਨੇ। ਓ ਢੇਡ ਲਈ ਕਿੰਨਾ ਮਾੜਾ ਹੈਗਾ ਐ ਸਾਡੇ।
ਹਾਂਜੀ।
ਤੁਸੀ ਮਨਾ ਕਰੇਆ ਕਰੋ। ਤੁਸੀ ਆਪ
ਹੈਂ ਅੰਦਰ ਸਾਰੀਆਂ ਨਾੜੀਆਂ- ਨੂੜੀਆਂ ਸਭ। ਕੱਠੀਆਂ ਹੋ ਜਾਂਦੀਆਂ ਨੇ।
ਤੇ ਮਨਾ ਕਰੇਆ ਕਰੋ। ਤੁਸੀ ਆਪ ਬਣਾ ਲੇਆ ਕਰੋ। ਰੋਟੀ ਨਾ ਬਣਾ ਕੇ, ਤੁਸੀ ਐ ਬਣਾ ਕੇ ਖਵਾ ਦੇਆ ਕਰੋ। ਮੈਨ ਤੇ ਸੈਂਡਵਿਚ ਕੈਂਦੇ ਨੇ, ਮੈ ਸੈਂਡਵਿਚ ਸੈਂਡਵਿਚ ਕਹਿੰਦੇ ਨੇ, ਮੈ ਸੈਂਡਵਿਚ ਮਲਾਈ ਦਾ ੳਹੀ ੳ ਪੇਸਟ ਉਹਦੇ ਚ ਪਾ ਦਿੰਦੇ ਆ। ਸੈਡਵਿਚ ਕਿ ਇੰਨਾ ਸਵਾਦ ਨਾ ਪਾਣਾ। ਜ਼ਿਆਦਾ ਹੇਗਾ ਆਲੂ ਵਿੱਚ ਮੈ ਟਿੱਕੀ ਬਨਾ ਕੇ ਪਾ ਦਿਂਦੀ ਆ। ਆਲੂ ਉਬਾਲੇ ਟਿੱਕੀ ਬਨਾਈ ਤੇ ਪਾ ਤੀ।
ਅੱਛਾ।
ਮਹਰ ਕੀ
ਨਹੀਂ ਤੇ ੳਹ ਮਲਾਈ ਵਾਲੇ ਸੈਡਵੀਚ ਸਵਾਦ ਲੱਗਦੇ ਨੇ ਬੱਚਿਆਂ ਨੂੰ?
ਬੜੇ ਜੈਦਾ ਹਰੀ ਮਰਚ ਪਾਓ ਰੇ ਸ਼ਿਮਲਾ ਮਰਚ ਪਾਓ। ਇਹ ਸਾਰੀ ਚੀਜ਼ਾਂ ਪਾਵੋ।
ਚਲੋ ਵਧੀਆ ਤੁਹਾਡੇ ਤੋਂ ਬੱਚੇ ਘਰ ਦਾ ਖਾਂਦੇ ਨੇ।
ਹੋਰ ਕੀ ਤੁਸੀਂ ਅਪਣੇ ਬੱਚਿਆਂ ਨੂੰ ਨਾ ਘਰ ਦਾ ਖਵਾਇਆ ਕਰੋ। ਫੂਡ ਪਾੱਇਜ਼ਨਿੰਗ ਹੋ ਜਾਂਦੀ ਏ। ਤੁਹਾਨੂ ਪਤਾ ਇੱਕ ਵਾਰ ਨਾ ਸਾਡੇ ਰਿਸ਼ਤੇਦਾਰ ਨੇ ਉਹ ਜੂਸ ਪੀਨ ਗਏ ਜਨਾਨੀ-ਆਦਮੀ ਉਹ। ਪਤਾ ਨੀ ਗੰਦੇ ਪਾਨੀ ਦਾ ਜੂਸ ਬਨਾਇਆ। ਕਚਰ ਤਾਂ ਪ ਹੁਣ ਤੁਹਾਨੂੰੂ
ਅੱਛਾ ਜੀ।
ਹੋਰ ਕੀ ਬਾਹਰ ਦਾ ਤੇ ਭੁੱਲ ਕੇ ਨਾ ਖਾਏ ਬੰਦਾ।
ਹਾਂਜੀ।
ਏਨਾਂ ਮਾੜਾ ਹਾਲ ਵੇ।
ਠੀਕ ਏ ਉਹ ਤੇ ਹੈ ਹੀ।
ਤੁਹਾਨੂੰ ਪਤਾ ਹੀ ਏ ਕੀ ਸਿਸਟਮ ਏ, ਕੀ ਨੀ ਏ?
ਉਹ ਤੇ ਹੈ, ਬਾਜ਼ਾਰ ਦਾ ਤਾਂ ਫੇਰ ਕੋਈ ਵਿਸ਼ਵਾਸ ਤੇ ਹੈ ਨਹੀਂ।
ਹਾਂਜੀ, ਹਾਂਜੀ। ਹ ਹ
ਹੋਰ ਦੱਸੋ?
ਬਸ ਹੁਨ ਮੈਂ ਉਹ ਬਨਾਨ ਲੱਗੀ ਸੀ ਜੇ। ਕੀ ਕਹਿੰਦੇ ਨੇ? ਪਟੈਟੋ ਚਿੱਲੀ- ਚਿੱਲੀ ਪਟੈਟੋ ਹਨੀ ਚਿੱਲੀ ਪਟੈਟੋ, ਬੱਚੇ ਵੀ ਨਵੇਂ - ਨਵੇਂ ਵਰਾਇਟੀਆਂ ਕੱਢ ਲੈਂਦੇ। ਸਾਨੂੰ ਤੇ ਨਾਮ ਵੀ ਨੀ ਲੈਨਾ ਆਂਦਾ। ਹਨੀ ਚਿੱਲੀ ਪਟੈਟੋ ਮੈਂ ਉਹਨੂੰ ਬਸ ਬਨਾਨ ਦਾ ਸੋਚਦੀ ਪੀ ਆ। ਮੈਂ ਕਿਹਾ, ਬੱਚੇ ਬਜਾਰੋ ਕੀ ਖਾਂਨਾ, ਮੈਂ ਹੀ ਬਨਾ ਦਿੰਦੀ ਆ। ਹੁਨ ਸਮਾਨ -ਸਮੁਨ ਮੰਗਵਾਇਆ। ਤਿਲ- ਤੁਲ ਮੰਗਵਾਏ ਨੇ, ਹੁਨ ਮੈ ਬਨਾਵਾਂਗੀ।
ਹਾਂ ਉਹਦੇ ਇਚ ਤੇ ਤਿਲ ਵਗੈਰਾ ਸ਼ਹਿਦ ਪੈਂਦੀ ਹੈ, ਕੀ ਪੈਂਦਾ?
ਕੈਦ, ਤਿਲ ਸ਼ਿਮਲਾ ਮਰਚ, ਪਿਆਜ, ਸੋਇਆ ਸੋਸ ਵੀ ਪੈਂਦੀ ਏ। ਮੈਂ ਕਿਹਾ, ਮੈਂ ਸੋਇਯਾ ਸੋਸ ਨੀ ਪਾਵਾਂਗੀ ਤੇ। ਤੇ ਖਾਣੇ ਬਿਨਾਂ ਸੋਇਆ ਸੋਸ ਤੋਂ ਖਾਣੇ ਪੈਣੇ। ਮੈਂ ਤੇ ਪਹਿਲੇ ਧਮਕਾ ਦਿੰਦੀ ਹਾਂ।
ਅੱਛਾ।
ਹਾਂ ਹੋਰ ਕੀ ਹੋਰ ਤੁਜੀ ਸੁਣਾਓ ਤੁਹਾਨੂੰ ਕੀ ਆਂਦਾ ਬਨਾਣਾ।
ਬਸ ਮੈਂ ਤੇ ਰੋਟੀ- ਪਾਨੀ ਬਨਾ ਸਕਦੀ ਹਾਂ ਰੋਟੀ ਸਬਜ਼ੀ।
ਤੁਸੀਂ ਮੰਨੋਗੇ ਤੁਸੀਂ ਕਹੋਗੇ।
ਜੀ ਬਨਵਾ ਲਓ ਜੀ।
ਤੁਸੀਂ ਕਹੋਗੇ ਮੇਰਾ ਦਿਲ ਖ਼ਰਾਬ ਕਰਦੇ ਪਏ ੳ। ਮੇਰਾ ਤੇ ਅਪਨਾ ਦਿਲ ਖ਼ਰਾਬ ਹੋ ਗਿਆ। ਮੈਂ ਏਕ ਵਾਰ ਬਰਗਰ ਲੈਣ ਗਈ, ਓਸ ਤੇ ਮੈਂ ਬਣਾਦੀ ਨੀ ਸੀ, ਤੇ
ੳ ਪਾਈ ਨੇ ਨਾ ਮਨਚੂਰੀਅਨ ਨੀ ਹੁੰਦਾ ਮਨਚੂਰੀਅਨ ਗੋਲ ਓਨਾ ਏਜ ਤਾਲ ਕੇ ਰੱਖੇ ਹੋਏ ਸੀ ਫਰੀਜ ਵੀਚ, ਓ ਭਾਈ ਪਤਾ ਨੀ ਪੀਨੀਆ ਲੈਣ ਯਾਰ ਮੰਚੂਰੀਅਨ ਬੋਤ ਢਿੱਲੇ ਹੀ, ਹਏ ਹਾਏ ਏਕ ਮੁਸਕ ਆਵੇ ਵੈਸੇ ਫਰਿੱਜ ਖੋਲੇ ਵੀ, ਮੈ ਕੇਆ ਐਨਾ ਕੀਨੇ ਸਾਲਾਂ ਤੋਂ ਮਨਚੂ ਯਾ ਬੋਲ ਬਣਾਏ ਦੇ ਨੇ ਓ ਸਾਰੇ ਜੇੜੇ ਥੱਲੇ ਡੀਗੇ ਨਾ ਟੋਕਰੀ ਚ ਪਾ ਤੇ, ਮੈ ਸਾਈਡ ਤੇ ਰਖਤੇ ਮੈ ਤੇ ਲੱਗਦਾ ਵਰਤ, ਮੇਨੋ ਲੱਗਦਾ ਓਈਓ ਵਰਤ ਲੇ ਹੋਣੇ ਏਨੇ।
ਨੀਚੇ ਗੀਰੇ ਦੇ
ਹੋਰ ਕੇ ਮੈਨੂੰ ਤੇ ਲੱਗਦਾ ਵੇਸਟ ਹੋਣ ਦੇਂਦੇ ਨੇ, ਆ ਆਪਣਾ ਦਸ ਰੁ ਪਏ ਨਾ ਕੀਥੇ ਜਾਣ ਦੇਨ ਧਾਨੂੰ ਪਤਾ ਈ ਐ ਏਨਾ ਨੂੰ ਦਹ-ਦਹ ਰੁਪਏ ਨਾਲ ਤਾਂ ਏਨੀ ਕਮਾਈ ਐ।
ਤਾਹੀ ਤੇ ਨਾਂ ਦੀਆ ਦੁਕਾਨਾਂ ਚਲਗੀਆਂ ਨੇ ਨਾ।
ਹੋਰ ਕੀ, ਤਾਈਓ ਦੁਕਾਨਾਂ ਚੱਲਦੀਆਂ ਏਨਾ ਦੀਆਂ। ਏਨੁਾਂ ਬੁਰਾ ਹਾਲ ਐ ਏਨਾ ਦਾ।
ਹਾਂਜੀ-ਹਾਜੀ।
ਤੇ ਦੁਬਾਰਾ ਓ ਦੁਕਾਨ ਤੇ ਨੀ ਚੜ੍ਹੀ ਮੈਂ ਤੇ ਬੱਚੇਆਂ ਨੂੰ ਨੀ ਖਾਣ ਦੀਤਾ। ਮੈਂ ਕੇਆ ਨਾ
ਨਾਲੇ ਤੁਸੀਂ ਵਧੀਆ ਕਾਰ ਆਪ ਬਣਾ ਲੈਂਦੇ ਓ ਹੋਰ ਕੀ ਚਾਈਦਾ ਐ।
ਹੋਰ ਕੀ ਮੈ ਤੇ ਆਪ ਹੀ ਕਾਰ ਬਣਾ ਕੇ ਖਵਾ ਦੇਦੀ ਆਂ।
ਹਾਡੇ ਬਾਜ਼ਾਰ ਜੀਨੇ ਦੀ ਏਕ ਚੀਜ਼ ਲੇਆਣੀ ਹੈ ਓਨੇ ਚ ਸਾਰਾ ਟੱਬਰ ਖਾ ਲੈਂਦਾ ਐ।
ਹੋਰ ਕੀ, ਸੌ ਪਾ ਨੀ ਦੋਸੌ ਰੁਪਏ ਦੀ ਪਲੇਟ ਹੈਗੀ ਸੌ-ਦੋ ਸੋ ਦਾ ਸਮਾਨ ਆਵੇ ਤੁਸੀਂ ਚਾਰ ਵਾਰ ਓ ਚੀਜ਼ ਬਣਾਓ ਏਕ ਹੈਲਥ ਲੀ ਵਧੀਆ ਹੋਰ ਕੁਜ ਨੀ ਹੋਣਾ ਕੁਛ ਨੀ ਹੋਣਾ।
ਆ ਫੇਰ ਸਾਫ-ਸੁਥਰੀ ਆਪਣੇ ਘਰ ਦੀ ਦੇਖੀ-ਭਾਲੀ ਚੀਜ਼ ਆਪਣੇ ਹਾ
ਹੋਰ ਕੀ ਹੋਰ ਕੀ ਹੋਰ ਕੇ। ਹਰ ਦੇਖੋ ਫੋਨ ਜੀਦਾਬਾਦ ਹੁਣ ਤੇ ਏ ਆਈ ਆ ਗੇਆ ਚੈ ਆਪਣਾ ਜੋ ਮਰਜ਼ੀ ਕਰੋ ਜੋ ਮਰਜ਼ੀ ਬਣਾਓ ਖਾਓ ਤੁਸੀਂ ਰੋਜ਼ ਨੀ ਐਦੇ ਨਾ ਤੁਹੀ ਦਾਲ-ਰੋਟੀ ਚ ਲੱਗੇ ਰੈਂਦੇ ਹੋ ਨਾ।
ਤੇ ਐਈਏ ਐ ਵੀ ਵਧੀਆ ਫੋਨਾ ਤੇ ਅੱਜ-ਕੱਲ ਆ ਗੇਆ ਜੋ ਮਰਜੀ ਦੇ
ਹਾਂ ਓ ਕੈਂਦੇ ਨਾ ਫੋਨਾਂ ਦੇ ਸੁੱਖ ਵੀ ਬੜੇ ਤੇ ਦੁੱਖ ਵੀ ਬੜੇ ਸੁੱਖ ਵੀ ਹੈਗੇ ਨੇ ਦੁੱਖ ਵੀ ਹੈਗੇ ਨੇ ਫੋਨਾਂ ਦੇ ਤੇ।
ਹਾਂ ਠੀਕ ਐ ਜੀਨਾ ਨੇ ਸਈ ਯੂ੍ਜ ਕਰਨਾ ਓਨਾਂ ਨੇ ਕਰ ਲੈਣਾ ਐ
ਹੋਰ ਕੀ ਏ ਹੋਰ ਕੀਏ। ਚਲੋ ਠੀਕ ਏ ਮੇਰਾ ਰੋਟੀ ਦਾ ਟਾਈਮ ਐ ਹੁਨ ਮੈਂ ਓ ਬਣਾਲਾ ਹਨੀ ਫੂਡ ਪੈਟੈਟੋ। ਸ਼ਸ਼ੀ ਕਾਲ
ਠੀਕ ਏ ਜੀ ਠੀਕ ਏ ਸ਼ਸ਼ੀ ਕਾਲ ਜੀ ਓਕੇ ਜੀ ਓਕੇ ਬਾਏ।
ਓਕੇ ਬਾਏ।